ਹਾਂਜੀ, ਸਸ ਸ੍ਰੀ ਕਾਲ ਜੀ, ਕੀ ਹਾਲ ਏ?
ਵਧੀਆ ਜੀ ਵਧੀਆ, ਤੁਸੀਂ ਦੱਸੋ ਕੀ ਕਰ ਰੇ ਓ?
ਬਸ ਬਸ ਮੈਂ ਮਸ਼ੀਨ ਲਾਈ ਦੀ ਕੱਪੜੇ ਕੁੱਪੜੇ ਧੋਦੀ ਪੀ ਸੀ, ਕੱਲ ਗੈਸਟ ਆਏ ਦੇ ਸੀ, ਕੱਲ ਟਾਈਮ ਲੱਗ ਈ ਨੀ ਪਾਇਆ।
ਤੇ ਮੈਂ ਕਯਾ ਚਲੋ ਅੱਜ ਦੋ ਚਾਰ ਕੱਪ ਕੱਪੜੇ ਨੇ ਧੋ ਕੇ ਫਰੀ ਹੋ ਜਾ, ਫਿਰ ਕੱਲ ਜਾਨਾ ਸੀ ਥੋੜ੍ਹਾ ਮਾਰਕੀਟ ਵਗੈਰਾ ਨਾ ਕੰਮ ਕਰਨ
ਅੱਛਾ-ਅੱਛਾ ਬਸ ਏਥੇ ਤਾਂ ਏਈ ਹਾਲ ਹੈਗਾ। ਬਸ ਅਸੀਂ ਤਾਂ ਬੈਠੇ ਸੀਗੇ ਮੈਂ ਕੱਲ ਉਲਟਾ ਮੈਂ ਕੱਲ ਧੋਏ ਸੀਗੇ ਕੱਪੜੇ।
ਅੱਛਾ।
ਹਾਂ।
ਹੋਰ ਬਸ ਕੱਪੜਿਆਂ ਦਾ ਰੌਲਾ ਨੀ ਮੁੱਕਦਾ ਬਾ ਕੀ ਸਭ ਮੁੱਕ ਕੱਪੜਿਆਂ ਦਾ ਨੀ ਇੱਕ ਹੁੰਦਾ ਬਸ।
ਹਾਂਜੀ-ਹਾਂਜੀ। ਅਸੀਂ ਤਾਂ ਖੁੱਦ ਬੈਠੇ ਸੀਗੇ ਮੈਂ ਕਯਾ ਕਿ ਚਲੋ ਕੰਮ ਕਰ ਲੈਨੇ ਆਂ।
ਅੱਛਾ-ਅੱਛਾ, ਹਾਂ ਚਲੋ ਵਧੀਆ ਕੀਤਾ ਕੀ ਕਰਦੇ ਪਏ ਸੀ ਤੁਸੀਂ? ਅੱਛਾ ਕੀ ਬਨਾਨ ਲੱਗੇ ਔ ਅੱਜ
ਅੱਜ ਘਿਆ ਬਨਾਨ ਲੱਗੇ ਆ
ਸਵੇਰੇ ੲਕ ਨਹੀਂ ਮੈਂ ਰਾਤੀ ਬਣਾਇਆ ਕੀਆ ਇਕ ਕੀਆ ਪਿਆ ਸੀ ਮੈਂ ਕਿਹਾ ਚਲ ਬਨਾ ਕੇ ਪਾਸੇ ਕਰਾਂ ਛੋਟਾ ਜੇਆ ਕਿਆ ਵਿਚ ਨਾਲ ਵੱੜੀਆਂ ਪਾ ਕੇ ਬਨਾਆ ਸੀ
ਅੱਛਾ ਬਸ ਅਸੀਂ ਤਾਂ ਖੁਦ ਐਵੇਂ ਬੈਠੇ ਬੱਠੇ ਸੀਗੇ ਹੁਨੇ ਮੈਂ ਕਿਆ ਇੰਨੇ ਦਿਨ ਹੋ ਗਏ ਫੋਨ ਨੀ ਕਰਿਆ ਤੁਹਾਨੂੰ ਮੈਂ ਫੋਨ ਕਰਕੇ ਪੁੱਛ ਪੁੱਛਾਂ ਕੀ ਕਰ ਰਹੇ ਔ ਅਜ
ਤੁਹਾਨੂੰ ਪਤਾ ਈ ਏ ਘਰ ਆਯਾ ਗਯਾ ਕੋਈ ਨਾ ਕੋਈ ਰਹਿੰਦਾ ਵੇ ਟਾਈਮ ਈ ਨੀ ਲੱਗਦਾ
ਖੁਦ ਸਾਡੀ ਮੇਰੀ ਜਿਹੜੀ ਏ ਦਰਾਨੀ ਹੈਗੀ ਏ ਨਾ- ਇਹ ਗਈ ਹੋਈ ਸੀਗੀ ਆਪਣੇ ਪੇਕੇ ਤੇ ਓਧਰੋਂ ਦੀਦੀ ਵੀ ਆ ਗਏ ਤੇ ਮੈਂ ਕਿਆ ਚਲੋ ਹੁਂਣ ਮੈਂ ਹੀ ਕਰਨਾ ਮੈਂ ਹੀ ਉਹਨਾਂ ਨੂੰ ਫਿਰ ਕੇੜਾ ਪੁੱਛਿਆ ਸਭ ਕੁਛ ਤੇ ਉਹੀ ਫੇਰ ਹੁਣ ਮੈਂ ਖੁਦ ਜਾਣਾ ਸੀਗਾ ਤੇ ਹੁਨ ਇਸ ਟਾਈਮ ਹਲੇੇ ਤੱਕ ਆਏ ਨੀ ਉਹ ਹੁਣ ਆਨਗੇ ਫਿਰ ਮੈਂ ਜਾਵਾਂਗੀ
ਹਾਂ ਬਸ ਐ ਈ ਹੂੰਦਾ ਘਰ ਵੱਡੇ ਘਰ ੲਚ ਅੲਯੋ ਹੋੰਦਾ ਵੇ ਇੱਕ ਆੰਦਾ ਇੱਕ ਜਾੰਦਾ ਮੇਰਾ ਵੀ ਐ ਈ ਏ ਨਾ ਪਿੱਛੇ ਮੇਰੀ ਜੇਠਾਣੀ ਗਈ ਦੀ ਸੀ ਫਿਰ ਮੈਂ ਗਈ ਸੀ ਹੁਨ ਮੈਂ ਹੋ ਕੇ ਆਈ ਆ ਪਰਸੋਂ ਹੀ ਆਈ ਸੀ ਮੈਂ ਆਪ ਹੁਣ ਛੋਟੀ ਗਈ ਦੀ ਮੇਰੇ ਤੋਂ
ਅੱਛਾ ਅੱਛਾ ਬਸ ਮੈਂ ਤਾਂ ਹੁਨ ੳਹੀ ਮੈਂ ਬੈਠੀ ਸੀਗੀ ਤੇ ਬੱਚੇ ਤੇ ਜਿੱਦ ਕਰਦੇ ਸੀ ਨਾਨੀ ਦੇ ਘਰ ਜਾਣਾ ਨਾਨੀ ਦੇ ਘਰ ਜਾਣਾ ਫੇਰ ਮੈਂ ਕਿਹਾ ਚਲੋ ਤੁਸੀਂ ਚਲੇ ਜਾਓ ਫਿਰ ਮੈਂ ਬਾਦ ਚ ਆ ਜਾਂਗੀ ਥੋੜੇ ਦਿਨ ਮੈਂ ਦੋ
ਹ ਹਾਂ ਬਸ ਐ ਹੀ ਹੁੰਦਾ ਮਾਵਾਂ ਦਾ ਤਾਂ
ਉਹੀ ਤੇ ਹੋਹੀ ਹੁਣ ਸਾਡਾ ਟੈਮ ਹੁਣ ਸਾਡੀ ਵੀ ਤਾਂ ਛੋਟੀਆਂ ਦੇਖੋ ਐਸੇ ਟਾਈਮ ਹੈਗੀਆਂ ਨੇ ਬੱਚਿਆਂ ਦੀ ਛੁੱਟੀ ਨੇ ਇਸ ਤੋਂ ਬਾਅਦ ਇਹਨਾਂ ਦੇ ਸਕੂਲ ਸ਼ੁਰੂ ਹੋਣ ਫਿਰ ਸਾਨੂੰ ਥੋੜ੍ਹੀ ਕਿਥੇ ਟਾਈਮ ਲੱਗਣਾ ਜਾਣੇ ਦਾ
ਨੀ ਨਿਕਲਿਆ ਜਾਂਦਾ ਬਿਲਕੁਲ ਸਹੀ ਕਿਆ ਤੁਸੀਂ ਐ ਈ ਮੇਰੇ ਨਾਲ ਹੁੰਦਾ ਮੈਂ ਕਈ ਵਾਰੀ ਗੁੱਸਾ ਤਾ ਚੜਦਾ ਪਰ ਮੈਂ ਕਿਆ ਚਲ ਫਿਰ ਠੀਕ ਏ ਚਲੋ ਇੱਕ ਬੰਦਾ ਜਾਂਦਾ ਚਲੋ ਪਿੱਛੋਂ ਦੇਖ ਤਾ ਲੈੰਦਾ ਪਿਛੋ ਕੋਈ ਦੇਖਨ ਆਲਾ ਤਾ ਹੈ ਨਾ ਮੈਂ ਦਸ ਦਿਨ ਲਾ ਕੇ ਆਨੀ ਆ ਦਸ ਦਿਨ ਵੱਡੀ ਲਾ ਕੇ ਆੰਦੀ ਏ ਫਿਰ ਮੈਂ ਜਾਨੀ ਆ ਦਸ ਦਿਨ ਲਾ ਕੇ ਆਨੀ ਆ ਫੇਰ ਦਸ ਦਿਨ ਛੋਟੀ ਲਾ ਕੇ ਆੰਦੀ ਏ, ਤੇ ਛੁੱਟੀਆਂ ਤਿੰਨ ਦਿਨ
ਤੇ ਹੁਣ ਉਲਟਾ ਉਨਾਂ ਦੇ ਘਰ ਉਧਰੋਂ ਗਏ ਤੇ ਉਹਨਾਂ ਦੇ ਕੋ ਉੱਥੇ ਫੰਕਸ਼ਨ ਸੀਗਾ ਚੇ ਦਾ ਉਹ ਫਿਰ ਮੈਨੂੰ ਉਹ ਮੈਨੂੰ ਹੀ ਆਇਆ ਫੋਨ ਕਿ ਤੂੰ ਥੋੜੇ ਦਿਨ ਰੁਕੇ ਕੇ ਚੱਲ ਜਾਏਗੀ ਮੈਨੂੰ ਦੋ ਤਿੰਨ ਦਿਨ ਹੋਰ ਲੱ ਲਗਨਗੇ ਮੈਂ ਕਿਆ ਚਲੋ ਕੋਈ ਗੱਲ ਨੀ ਤੁਸੀਂ ਜਾਓ ਫੇਰ ਹੁਣ ਮੈਂ ਕੀ ਮਨਾ ਕਰਾਂ ਦੱਸੋ ਇਹ ਵੀ ਗੱਲ ਏ ਨਾ
ਹਾਂ ਬਸ ਵੀ ਪਤੇ ਸਾਡੇ ਬਾਰੇ ਗੱਲ ਨਾ ਦੇਖਣਾ ਪੈਂਦਾ ਸ ਜਿਹੜੇ ਸਾਡੇ ਦੋ ਦੋ ਘਰ ਵਾਲੇ ਬੰਦੇ ਨੇ ਨਾ
ਹੰ ਹੰ
ਪਰ ਦੇਖੋ ਫੇਰ ਦੀਦੀ ਇਹਦਾ ਫਾਇਦਾ ਵੀ ਹੁੰਦਾ ਦੇਖੋ ਹੁਣ ਮੈਂ ਨਾ ਮੈਂ ਵੈਸੇ ਜੇ ਬੋਲਾਂ ਹੁਣ ਜਿਹੜੇ ਮੇਰੇ ਹੈਗੇ ਨੇ ਜਠਾਨੀ ਦੇ ਉਹ ਹੁਣ ਜਾਂਦੇ ਨੇ ਕਦੀ ਤੇ ਪਿੱਛੋਂ ਮੈਂ ਉਨਾਂ ਦੇ ਬੱਚੇ ਵੇਖ ਲੈਂਨੀ ਆਂ ਤੇ ਕਦੀ ਮੈਂ ਜਾਵਾਂ ਤੇ ਉਹ ਮੇਰੇ ਬੱਚੇ ਚੇ ਵੇਖ ਲੈਂਦੇ ਨੇ ਵਿੱਚ ਉਹਨਾਂ ਨੂੰ ਰੋਟੀ ਪਾਣੀ ਪੂਛ ਲੈਂਦੇ ਨੇ ਇਹ ਸਾਹਰਾ ਰਹਿੰਦਾ ਏ
ਸਹੀ ਗੱਲ ਐ, ਹਾਂ ਮੇਰਾ ਵੀ ਤੇ ਐ ਈਓ ਤਾਂਹੀ ਤਾਂ ਮੈਂ ਕਹਿੰਨੀ ਹਾ ਚਲੋ ਤੁਸੀਂ ਫੇਰ ਰਹੋ, ਹੇਨਾ
ਤਿੰਨੋ ਜਣੀਆਂ ਸੀਗੀਆਂ, ਮੈਂ ਖੁਦ ਨੂੰ ਸਮਝ ਨੀ ਹੇਗੀਆਂ ਪੂਰੇ ਪ੍ਰੋਪਰ ਵੇ ਨੂੰ
ਹਾਂਜੀ-ਹਾਂਜੀ, ਉਹੀ ਤੇ ਹੁਣ ਜਿਵੇਂ ਮੈਂ ਉਹੀ ਤੇ ਨਹੀਂ ਨਾਲੇ ਪਤਾ ਕੀ ਹੁਣ ਜਿਵੇਂ ਮੈਂ ਜੋਬ ਕਰਦੀ ਆਂ ਮੈਂ ਆਨੀ ਆਂ ਪੰਜ ਵਜੇ ਬੱਚੇ ਆ ਜਾਂਦੇ ਨੇ ਦੋ ਵਜੇ। ਤੇ ਫੇਰ ਪਿੱਛੋਂ ਬੱਚਿਆਂ ਨੂੰ ਰੋਟੀ ਵੀ ਦੇ ਦਿੰਦੀਆਂ ਨੇ ਸੁਆ ਵੀ ਦਿੰਦੀਆਂ ਨੇ ਪਿੱਛੋਂ ਦੇਖ ਲੈਂਦੇ ਨੇ ਇਹ ਵੀ ਤੇ ਮੈਨੂੰ ਫੇਰ ਉਹ ਹੁੰਦਾ ਕਿ ਚਲੋ ਇਹ ਮੇਰਾ ਸਾਥ ਦਿੰਦੀਆਂ ਨੇ ਮੈਂ ਕਰਾ ਫੇਰ ਰਾਤ ਦੀ ਚ ਰੋਟੀ ਪਾਣੀ ਮੈਂ ਬਣਾਂਦੀ ਹਾਂ ਵੈਸੇ ਪਰ ਫੇਰ ਵੀ ਜਿਵੇਂ ਮੇਰੇ ਬੱਚਿਆਂ ਨੂੰ ਆ ਕੇ ਪੁੱਛਦੇ ਤਾਂ ਨੇ ਰੋਟੀ ਪਾਣੀ, ਉਹਦਾ ਵੀ ਫਰਕ ਪੈਂਦਾ ਨਾ ਦੀਦੀ ਸਕੂਲ ਤੋਂ ਵੀ ਲੈਣ ਚਲੇ ਜਾਂਦੇ ਨੇ ਕਦੀ-ਕਦਾਰ
ਹਾਂ।
ਉਹੀ ਤੇ ਵੱਡਿਆਂ ਘਰਾਂ ਦਾ ਏਹੀ ਫਾਇਦਾ ਵੀ ਹੁੰਦਾ ਦੇਖੋ ਹੁਣ ਮੈਂ
ਹਾਂ, ਹੁਣ ਸੀ ਅਸੀਂਂ ਹੁਣ ਤਿਨ ਜਣਿਆ ਸਾਰਾ ਕੰਮ ਬੰਦਿਆ ਸਵੇਰ ਦਾ ਨਸ਼ਤਾ ਉਨੇ, ਰਾਤ ਦਾ ਉਨੇ, ਦੁਪਹਿਰ ਦਾ ਉਨੇ ਸਫ਼ਾਈ ਇੱਕ-ਇੱਕ ਦਿਨ ਕਰਨੀ ਇੱਕ ਦਿਨ ਉਹਨੇ ਕਰ ਲਈ, ਮਾਨ ਹੈ, ਤੇ ਫੇਰ ਇੱਕ ਦਿਨ ਦੂਜੀ ਸਫਾਈ ਕਰ ਲੇਗੀ ਤੇ ਅਗਲੀ ਫੇਰ ਭਾਂਡੇ ਧੋ ਦੇਗੀ ਸਾਰਾ ਦਿਨ, ਐਵੇਂ ਅਸੀਂ ਕੰਮ ਦਯਾ ਦਾ, ਕੱਪੜੇ ਅਸੀਂ ਇਕੱਠੀ ਮਸ਼ੀਨ ਲਗਾ ਲੈਂਨੇ ਆਂ ਦੋ ਦਿਨ ਬਾਦ ਹੁਣ ਅੱਜ ਮੈਂ, ਮੈਂ ਫੇਰ ਕੱਲਿਆਂ ਦੇ ਕੱਪੜੇ ਧੋਤੇ ਨੇ ਮੈਂ ਹੁਣ ਆਈ ਸੀ ਨਾ ਦੋ ਦਿਨ ਪਹਿਲੈ ਉਨ੍ਹਾਂ ਨੇ ਆਪਣੇ ਕੱਪੜੇ ਧੋ
ਤਤੇ ਉਥੋਂ ਦੇ ਕੱਲਿਆਂ ਦੇ ਈ ਹੈਗੇ ਨੇ ਤੁਸੀ ਤਾ ਤੋਂ ਬੈਠੀਆਂ ਓ, ਮੈਂ ਕਹਿਆ ਚਲ ਮੈਂ ਆਪ ਲਾ ਲੈਂਣੀ ਮਸ਼ੀਨ ਫੇਰ ਰੋਟੀ ਸਬਜ਼ੀ ਤੁਸੀਂ ਦੇਖ ਲਯੋ ਰਾਤ ਦੀ, ਹਾਂ ਇਹ ਵੀ ਗੱਲ
ਬਸ ਦੀ ਏਇ ਹੁੰਦਾ ਐ, ਐ ਚਲੋ ਵੱਡਿਆ ਘਰਾਂ ਚ ਰਹਿਣ ਦਾ ਫਾਇਦਾ ਵੀਈਏ, ਹੁਣ ਅਸੀਂ ਬੱਚਿਆਂ ਨੂੰ ਕਿ ਜਿਵੇਂ ਹੁਣ ਮੈਂ ਅ ਔਰ ਏਹ ਤੁਹਾਡੇ ਵੀਰ ਜੀ ਕੱਲੇ ਰਹੀਏ ਤੇ ਪਿੱਛੇ ਫੇਰ ਬੱਚਿਆਂ ਨੂੰ ਕੌਣ ਦੇਖੇ ਬੱਚਿਆਂ ਦਾ ਕੀ ਆ, ਹੁਣ ਉਲਟਾ ਐ ਮੈਨੂੰ-ਮੈਨੂੰ ਕਹਿੰਦੀਆਂ ਵੀ ਨੇ ਕਦੀ-ਕਦਾਰ ਜਿਵੇ ਐਵੇਂ ਹੋਏ ਨਾ, ਮੈਂ ਆਫ਼ਿਸ ਤੋਂ ਲੇਟ ਹੋ ਜਾਵਾਂ ਯਾ ਮੇਰੇ ਨਾ ਆਫ਼ਿਸ ਦਾ ਕੰਮ ਪਿਆ ਹੋਵੇ ਤੇ ਫੇਰ ਮੈਂ ਕਦੀ ਕਹਿਦਾ ਕਿ ਅੱਜ ਨੀ ਹੋਏਗਾ ਮੇਰੇ ਤੋਂ ਅੱਜ ਤੁਸੀਂ ਕਰ ਲੋ ਗੇ ਤੇ ਅੱਗੋਂ ਕਦੀ ਜਵਾਬ ਵੀ ਨਹੀਂ ਦਿੰਦੀਆਂ ਕਿ ਹਾਂ ਅੱਜ ਨੀ ਕਰਨਾ ਯਾ ਅਸੀਂ ਨੀ ਕਰਦੇ ਸਾਡੀ ਵਾਰੀ ਨੀ ਐ ਇਹ ਕੁਛ
ਬਿਲਕੁਲ-ਬਿਲਕੁਲ, ਓ ਇਹ ਸੁਖ ਵੀ ਏ ਇੱਕ ਪਾਸੇ ਉ ਔਖਾ ਵੀ ਏ ਬਾਕੀ ਪਤਾ ਕੀ ਏ, ਦੇਖੋ ਘਰ ਚ ਕਰ ਚ ਭਾਂਡੇ ਹੋਨ ਤੇ ਖੜਕ ਦੇ ਵੀ ਨੇ ਹਨਾ, ਸਚੀ ਗੱਲ
ਉਹ ਤਾਂ ਐ ਹੀ ਦੀਦੀ ਦੇਖੋ
ਹਨਾ, ਤੁਸੀਂ ਸਹੀ ਰਹੋਗੇ ਤੁਹਾਡੇ ਨਾਲ ਅਗਲਾ ਵੀ ਫੇਰ ਸਹੀ ਰਹੇਗਾ ਹਾਂ ਬਸ ਮੈਨੂੰ ਤ ਏਨਾ ਪਤਾ ਤੁਸੀਂ ਸਹੀ ਰਹੋਗੇ ਤੁਹਾਡੇ ਨਾਲ ਅਗਲਾ ਵੀ ਸਹੀ ਰਹੇਗਾ ਫੇਰ
ਇਹ ਤਾਂ ਗੱਲ ਹੈ, ਦੇਖੋ ਹੁਣ ਮੇਰੇ ਨਾਲ ਹੁਣ ਜਿਵੇਂ ਦੀਦੀ ਦੀ ਮੇਰੇ ਨਾਲ ਬਣਦੀ ਹੈਗੀ ਏ ਤੇ ਮੈਂ ਹੁਣ ਦੀਦੀ ਮੈਨੂੰ ਉਂਜ ਚਲੋ ਥੋੜੇ ਦਸ ਦਿਨ ਰਹਿ ਕੇ ਆ ਗਏ ਸੀ ਉਹ ਫੇਰ ਹੁਣ ਥੋੜੇ ਦਿਨ ਹੋਰ ਰਹਿਣੇ ਪਏ ਤੇ ਉਹ ਕਹਿੰਦੇ ਚੱਲ ਮੈਂ ਰਹਿ ਜਾ ਮੈਂ ਹਾਂਜੀ, ਕੋਈ ਗੱਲ ਨੀ ਰਹਿ ਲੋ। ਤੇ ਮੈਂ ਬੱਚਿਆਂ ਨੂੰ ਭੇਜਤਾ ਮੈਂ ਚੱਲ ਥੋੜੀ ਦੇਰ ਘੱਟ ਲਾ ਆਵਾਂਗੀ ਇਸ ਵਾਰੀ, ਲੇਕਿਨ ਹੁਣ ਜੇ ਦੀਦੀ ਨੂੰ ਮੈਂ ਕਹਾਂਗੀ ਨਾ ਕਿ ਦੀਦੀ ਤੁਸੀਂ ਬੱਚਿਆਂ ਨੂੰ ਸਾਂਭਲੋਗੇ ਸਕੂਲ ਭੇਜ ਦੋਗੇ ਮੈਨੂੰ ਕੰਮ ਏ ਮੈਂ ਜਾਣਾ ਦੋ ਚਾਰ ਦਿਨ ਮੈਂ ਪੇਕੇ ਲਾ ਆਵਾ, ਤੇ ਉਹ ਕਹਿਣਗੇ ਹਾਂ ਕੋਈ ਗੱਲ ਨੀ ਉਹ ਸਵੇਰੇ-ਸਵੇਰੇ ਉੱਠ ਕੇ ਮੇਰੇ ਬ ਬੱਚਿਆਂ ਨੂੰਆ ਕੇ, ਤਿਆਰ ਕਰਕੇ, ਟਿਫਿਨ ਦੇ ਕੇ ਪੇਜਣਗੇ ਸਕੂਲ, ਵੀ ਇਹ ਚੀਜ਼ਾਂ ਦਾ ਵੀ ਫਰਕ ਪੈਂਦਾ ਨਾ
ਕੋਈ ਫੁੱਸਤ ਮਿਲਦੀ ਹੈ ਕਿਸੇਾਨ ਨੂੰ ਕੋਈ ਕਿਸੇ ਦਾ ਕੀ ਬੱਚੇਗਿ
ਹਾਂਜੀ ਇਹ ਤਾਂ ਹੈ ਹੀ। ਉਹੀ ਹੁਣ ਸਾਡਾ ਹੁਣ ਇ ਹੋ ਜਾਂਦਾ ਹੁਣ ਵਿੱਚੋਂ ਹੁਣ ਉਹਨਾਂ ਦੇ ਬੱਚਿਆਂ ਦੇ ਵੀ ਹੁਣ ਸਕੂਲ ਸ਼ੁਰੂ ਨੇ ਇੱਕ ਦੋ ਦਿਨ ਤੱਕ ਤੇ ਉਹ ਹੁਣ ਉਨੂਵਿ ਚ' ਉਹ ਆ ਜਾਣਗੇ ਦੀਦੀ ਨੀ ਆਉਣਗੇ ਹਲੇ ਤੇ ਮੈਂ ਕਿਹਾ, ਚਲੋ ਕੋਈ ਗੱਲ ਨੀ ਤੁਸੀਂ ਭੇਜ ਦੋ। ਵੀ ਹੁਣ ਮੈਂ ਦੇਖੋ ਹੁਣ ਇਹ ਚੀਜ਼ ਦਾ ਫ਼ਰਕ ਹੈਗਾ ਹੁਣ ਇਹ ਮੈਂ ਉਹਨਾਂ ਦਾ ਔਖੇ ਟਾਈਮ ਚ' ਸਾਥ ਦਿੰਦੀ ਹਾਂ ਉਹ ਮੇਰਾ ਦਿੰਦੇ ਨੇ ਨਹੀਂ ਤਾਂ ਫ਼ਿਰ ਨਾ ਤੇ ਆਹੀ ਗੱਲ ਹੋ ਜਾਂਦੀ ਵੀ ਆਪ ਸ ਚ' ਲੜਦੇ ਰਹਿ ਜਾਂਦੇ ਨੇ ਕੰਮ ਵੰਡ ਲੈਂਦੇ ਨੇ, ਘਰ ਵੰਡ ਲੈਂਦੇ ਨੇ, ਤੇ ਉਸ ਤੋਂ ਬਾਅਦ ਫਿਰ ਦਿਲ ਐਵੇਂ ਹੁੰਦੇ ਨੇ ਕਿ ਹਾਂ ਚੱਲ ਕਿੱਥੇ ਕਰੀਏ ਤੇ ਬੱਚਿਆਂ ਦਾ ਵੀ ਫੇਰ ਆਪਾਂ ਇੱਕ ਦੂਜੇ ਤੇ ਬਿਨਾਂ ਦਿਲ ਨਹੀਂ ਲੱਗਦਾ।
ਸਡੂੰ ਵਾਰੀ ਵਾਰੀ ਹੋ ਗਿਆ ਸਾਡੇ ਵੀ ਪਿੱਛੇ ਇਕ ਲਿਸ਼ ਜਿਆ ਪੈ ਗਿਆ ਸੀ। ਵੀ ਹਾਂ ਗਾਲ ਲੈ ਕੇ ਤਕਣ ਪਹੁੰਚ ਕੇ ਬਿਟਵਾਰ ਹੋਜੇ ਬਟ ਨਹੀਂ, ਅਸੀਂ ਇੱਕ ਦੂਜੇ ਨੂੰ ਸਮਝਾਇਆ ਸੀ ਕਿ ਨਹੀਂ ਦੇਖੋ ਲੋੜ ਵੇਲੇਸੀਂ ਤੁਹਾਡੇ ਕੰਮ ਆਉਗੇ ਤੁਸੀਂ ਸਾਡੇ ਕੰਮ ਆਓਗੇ ਹਨਾ ਮ ਛੋਟੇ। ਛੋਟੀ ਬੱਚੀਆਂ ਪਿੱਛ ਲੜਾਈਆਂ ਕਰਕੇ ਅਸੀਂ ਵੱਡਿਆਂ ਨੇ ਮੂੰਹ ਨੀ ਖਰਾਬ ਕਰਨ ਠੀਕ ਹੈ ਨਾ। ਬੱਚੀਆਂ ਦੀ ਬੱਚੀਆਂ ਦੇ ਕਲ ਨੂੰ ਫਿਰ ਇੱਕ ਹੋ ਜਾਣਾ ਵੇਖੋ ਮੂੰਹ ਤਾਂ ਭੈੜਿਆਂ ਵੱਡਾ ਨਾ ਹੋਣਾ ਨਾ ਫੇਰ ਕੱਲ ਨੂੰ। ਹਨਾ ਮੈਂ ਕਿਹਾ ਬੱਚੇ ਨੂੰ ਲੜਨ ਤੋਂ ਅਸੀਂ ਬੱਚਿਆਂ ਦੇ ਵਿੱਚ ਨੀ ਆਵਾਂਗੇ ਬਿਲਕੁਲ ਵੀ।
ਮੈਂ ਤਾਂ ਖੁਦ ਨੀ ਕਹਿੰਦੀ ਹ ਕੁਛ ਅਸੀਂ ਹੁਣ ਉਸ ਦਿਨ ਵੀ ਨਾ ਮੈਂ ਔਰ ਦੀਦੀ ਬੈਠੇ ਹੋਏ ਸੀ ਤੇ ਸ਼ਾਮੀ ਆਪ ਨਾਲ ਗੱਲਾਂ ਕਰ ਰਹੇ ਨਾਲ ਨਾਲ ਆਪਣਾ ਕੰਮ ਕਰ ਰਹੇ ਸੀ ਮੈਂ ਸਬਜ਼ੀ ਕੱਟ ਰਹੀ ਸੀ ਤੇ ਦੀਦੀ ਨਾ ਕੱਪੜੇ ਪ੍ਰੈਸ ਕਰ ਰਹੇ ਸੀਗੇ ਤੇ ਇਹ ਪਿੱਛੇ ਇਹਨਾਂ ਦੀ ਬਾਰ ਬੱਚੇ ਦੀ ਲੜਾਈ ਹੋ ਗਈ। ਤੇ ਮੈਂ ਕਿਹਾ ਰਹਿਣ ਦੋ ਲੜਨ ਦੋ ਅਸੀਂ ਬਾਅਦ ਚ' ਜਾਵਾਂਗੇ ਉਹੀ ਮੈਂ ਦੇਖਿਆ ਤੇ ਸ਼ਾਮੀ ਲੜ ਕੇ ਆਪਣੇ ਆਪਣੇ ਕਮਰੇ ਚਲੇ ਗਏ ਨਾ ਦੋਨੋ ਬੱਚੇ। ਰਾਤੀ ਰੋਟੀ ਖਾਣ ਵੇਲੇ ਫੇਰ ਇੱਕੋ ਪਲੇਟ ਚ' ਰੋਟੀ ਖਾਧੀ ਸੀ ਇਹਨਾਂ ਨੇ ਦੱਸੋ।
ਕੇਹਿੰਦੇ ਪ ਨਾ ਹੂ। ਬੱਚਿਆਂ ਪਿੱਛੇ ਲਾੜਨਾ ਤਾਂ ਵੇਖੋ ਮੁ ਮੂਰਖ ਹੈਗੀ ਹੈ ਕਿਸਮ ਦੀ ਕਈ ਬੱਚਿਆਂ ਪਿੱਛੇ ਫੈਣ ਬੋਲ ਪੈਂਦੀਆਂ ਲੜ ਪੈਂਦੀਆਂ ਭਰਾ ਵਕਰਾ ਰਕਵਾ ਦਿੰਦੀ ਆ ਨਾ ਮੈਂ ਕਹਿੰਦੀ ਹ ਨਹੀਂ ਬੱਚਿਆਂ ਨੂੰ ਲੜਨ ਦੋ ਬੱਚਿਆਂ ਨੇ ਕਲੱ ਨੂੰ ਫੇਰ ਇੱਕ ਹੋ ਜਾਣਾ ਵੈ ਹੈਨਾ ਮੂੰਹ ਵੱਡੀਆਂ ਦੇ ਭੈਣੇ ਹੋਣੇ ਹਨ ਹਾ ਹੋਰ
ਮੈਂ ਤਾਂ ਖੁਦ ਇਹਨਾਂ ਨੂੰ ਐ ਕਹਿੰਦੀ ਹਾਂ ਬੱਚ ਬੱਚਿਆਂ ਨੂੰ ਮੈਂ ਕਿਹਾ ਤੁਹਾਡੇ ਜਿਵੇਂ ਹੁਣ ਉਹ ਵੱਡੇ ਨੇ ਸਾਰੇ ਮੈਂ ਕਿਹਾ ਉਹ ਤੁ ਵੱਡੇ ਭੈਣ-ਲ ਭਰਾ ਹੈਗੇ ਨੇ ਉਹਨਾਂ ਦੀ ਤੁਸੀਂ ਇੱਜਤ ਕਰਨੀ ਹੈ ਤੁਸੀਂ ਉਹਨਾ ਨੂੰ ਦੀਦੀ ਕਹਿ ਕੇ ਬੁਲਾਣਾ। ਹੈਗਾ ਮੈਂ ਤਾਂ ਉਲਟਾ ਆਪਣੇ ਬੱਚਿਆਂ ਨੂੰ ਡਾਂਟਦੇ ਨੇ ਜਾਂ ਜਦ ਇਹ ਗਲਤੀਆਂ ਕਰਦੇ ਨੇ ਮੈਂ ਕਿਸੇ ਦੇ ਬੱਚੇ ਨੂੰ ਮੈਂ ਪਹਿਲੇ ਨੀ ਡ ਟੋਕਦੀ ਪਹਿਲ ਮੈਂ ਆਪ ਨੂੰ ਟੋਕਦੀਾਂ ਕਿ ਤੁਹਾਡੀ ਇੱਥੇ ਗਲਤੀ ਹੈਗੀਏ ਤੁਸੀਂ। ਚੀ ਪਹਿਲੇ ਠੀਕ ਹੋ ਗਏ ਨਾ ਫੇਰ ਮੈਂ ਕਿੱਥੇ ਗੱਲ ਕਰਨ ਜੋਗੀ ਹਾਂ। ਪਰ ਫੇਰ ਵੀ ਨਾ ਐਵੇਂ ਹੁੰਦਾ ਹੈ ਕਿ ਦੇਖੋ ਚਾਚੀ ਬੱਚੇ ਤਾਂ ਇਹ ਦੇ ਹੀ ਨਾ ਆਪਸ ਵਿੱਚ ਹੁੰਦੇ ਨੇ ਦੇਖੋ ਖੂਨ ਖੂਨ ਨਾਲ ਹੀ ਖੜਦਾ ਜੇ। ਜੇ ਤੁਸੀਂ ਕਹਿ ਲਓ ਬਾਹਰਲਾ ਕੋਈ ਖੜੇਗਾ ਬਾਹਰਲਾ ਕੋਈ ਨਹੀਂ ਖੜਦਾ ਜੀ। ਹੁਣ ਜਿਵੇਂ ਮੇ ਇਹ ਹੈਗੇ ਨੇ ਇਹਨਾਂ ਦਾ ਪਹਿਲੇ ਨਾ ਇਹਨਾਂ ਦਾ ਕੰਮ ਚੱਲਦਾ ਸੀਗਾ ਚੰਗਾ।
ਨਹੀਂ ਉਹ ਗੱਲ ਆਸੀ ਘਰ ਕੀਤੀ ਸੀ ਮੈਂ ਕਿਹਾ ਦੇਖੋ ਲੋੜ ਵੇਲੇ ਔਖੇ ਟਮ ਤੇ ਸਾਡੇ ਕੰਮ ਆਉਣੇ ਸੀ ਤੁਡੇ ਕੰਮ। ਬਾਕੀ ਸਭ ਨੇ ਤਮਾਸ਼ਾ ਵੇਖਣਾ ਖੜੇ ਹੋ ਕੇ। ਮਾਵਾਂ ਲੜ ਪਈਆ ੳ ਵਿੱਚ। ਮੈਂ ਕਿਹਾ ਕੀ ਹੋ ਮੈਂ ਕਿਹਾ, ੳਨਾ ਨੇ ਫੇਰ ਏਕ ਹੋ ਜਾਨਾ ਕੱਲ ਨੂੰ। ਉਹੀਓ ਗੱਲ ਬਨੀ ਏ। ਬੱਚੇ ਫੇਰ ਏਕ ਹੋ ਜਾਂਦੇ ਨੇ, ਖੇਲਦੇ ਰਹੰਦੇ ਨੇ, ਲੜਦੇ ਰਹੰਦੇ ਨੇ। ਮੈਂ ਕਿਹਾ, ਬੱਚੇਆ ਦਾ ਕੰਮ ਹੈਗਾ ੳ।
ਹਾਂਜੀ ਹਾਂਜੀ, ਅਰੇ ਨਈ ਤੁਸੀ ਏ ਦੇਖੋ ਹੁਣ ਜਿਵੇਂ ਤੁਹਾਡੇ ਭਾੱਜੀ ਏ, ਏਨਾਂ ਦੀ ਵਧਿਆ ਸੀਗੀ ਨੌਕਰੀ ਨਾ। ਤੇ ਪਿੱਛੇ ਕਰੋਨਾ ਦੇ ਟੈਮ ਤੇ ਏਨਾਂ ਦਾ ਛੁੱਟ ਗਿਆ ਸੀਗਾ ਕੰਮ। ਤੇ ਹੁਣ ਉਹ ਪੂਰਾ ਡੇਢ ਸਾਲ ਏਨਾਂ ਦੀ ਕੋਈ ਕੰਮ ਨੀ ਸੀਗਾ ਹੈਨਾ ਤੇ ਅਸੀ ਥੋੜਾ ਬਹੁਤ ਅਪਨੀ ਜੇਹੜੀ ਸਾਡੀ ਸੇਵਿੰਗ ਸੀ, ੳਸ ਚੋਂ ਕੀਤਾ ਸੀ ਖਰ ਚਾ ਪਰ ਫੇਰ ਵੀ ਥੋੜਾ ਜਿਵੇਂ ਘਰ ਘਰ ਚ ਵੀ ਪਾਨਾ ਹੁੰਦਾ ਸੀ ਤੇ ਰਾਸ਼ਨ ਵਗੈਰਾ ਵੀ ਤੇ ਜੇਹੜੇ ਵੀਰ ਜੀ ਵੱਡੇ ਵੀਰ ਜੀ ਨੇ ਨਾ ੳਨਾ ਨੂੰ ਕਹੰਦੇ ਕਿ ਕੋਈ ਗੱਲ ਨੀ ਤੁਸੀ ਟੈਨਸ਼ਨ ਨਾ ਲੋ ਵੀ ਤਾਡੇ ਤੋਂ ਜਿੰਨਾ ਤਾਡਾ ਆ ਪਨਾ ਹੁੰਦਾ ਤੁਸੀ ੳਹ ਕਰੋ ਮੈਨੂੰ ਦੇਨ ਦੀ ਕੋਈ ਲੋੜ ਨਈ ਹੈ। ਤੇ ਏਨਾ ਟੈਮ ੳਨਾਂ ਨੇ ਸਾਡਾ ਖਰਚਾ ਵੀ ਚੱਕਿਆ ਦੇਖੋ ਬੱਚਿਆਂ ਦਾ ਵੀ, ਮੇਰਾ ਵੀ ਵੀਰ ਤੇ ਏ ਏਨਾਂ ਦਾ ਵੀ ਤੇ ਹੁਣ ਏਹ ਚੀਜ਼ ਕੋਈ ਬਗਾਨਾ ਥੋੜੀ ਕਰੇਗਾ।
ਹਾਂ ਏਹ ਤਾ ਤੁਸੀਂ ਗੱਲ ਬੜੀ ਸਹੀ ਕਹ ਰਹੇ ੳ, ਕੋਈ ਕਿਸੇ ਦਾ ਨਈ
ਹਾਂਜੀ। ੳਹੀ ਤੇ ਹੁਣ ਮੈਂ ਈ ਏਨਾਂ ਨੂੰ ਕਹਨੀ ਆ, ਮੈਂ ਕਿਹਾ ਚਲੋ ਤੁਸੀਂ ਜਿਵੇਂ ਕਦੀ ਕਦਾਰ ਹੁਣ ਵੀਰ ਜੀ ਦਾ ਕੰਮ ਘੱਟ ਹੁੰਦਾ ਤੇ ੳਨਾਂ ਨੂੰ ਕਦੀ ਪੈਸੇ ਘੱਟ ਪੈ ਜਾਂਦੇ ਮੈਂ ਕਹਨੀ ਆ ਤੁਸੀਂ ਪਾ ਦੋ ਵੱਧ ਥੋੜੇ ਏ ਏਨਾਂ ਚੀਜ਼ਾਂ ਦਾ ਫ਼ਰਕ ਨੀ ਹੋਨਾ ਚਾਹੀਦਾ, ਹੁਣ ਜਿਵੇਂ ਖਰਚਾ ਆਪਾਂ ਅੱਧਾ-ਅੱਧਾ ਪਾਣੇ ਆ, ਜਿਵੇਂ ਕਦ ਅੱਧਾ ਮ ਅਸ ਦਿਨੇ ਆ ਤੇ ਅੱਧਾ ਵੀਰ ਜੀ਼ ਦਿੰਦੇ ਨੇ ਘਰ ਦਾ ਤੇ ਕਦੀ ਕਦਾਰ ਜਿਵੇਂ ਉਹ ਕਹਨ ਕਿ ਹਲੇ ਮੇਰੇ ਆਏ ਨੀ ਨੇ ਤੇ ਮੈਂ ਕਹਨੀ ਤੁਸੀਂ ਪਾ ਦੋ ਸਾਰੇ, ਕਿਉਂਕਿ ਕਦੀ ੳਹ ਵੀ ਤਾਂ ਸਾਡੇ ਨਾਲ ਖੜੇ ਸੀ।
ਹਾਂ ਏਹ ਤਾਂ ਹੈ।
ਹਾਂਜੀ ਹਾਂਜੀ। ਚਲੋ ਦੀਦੀ ਮੈਂ ਤੁਹਾਨੂੰ ਨਾ ਫੇਰ ਕਰਦੀ ਹਾਂ, ਠੀਕ ਹੈ।
ਚਲੋ ਹਾਂ ਠੀਕ ਏ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।